ਹੈਲੋ। ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਹੈ?
ਠੀਕ ਆ, ਤੁਸੀਂ ਦੱਸੋ?
ਹਾਂਜੀ, ਅਸੀਂ ਵੀ ਵਧੀਆ।
ਕੀ ਕਰਦੇ, ਰੋਟੀ ਖਾ ਲਈ।
ਹਾਂਜੀ-ਹਾਂਜੀ ਰੋਟੀ ਖਾ ਲਈ ਹੈ, ਮੌਸਮ ਥੋੜਾ ਹੋਇਆ ਦਾ ਬਹੁਤ ਹਨੇਰੀ ਤੂਫ਼ਾਨ ਹਾ, ਨਹਾਂਦਾ ਪਿਆ ਸਾਡੇ ਤੇ।
ਅੱਛਾ -ਅੱਛਾ, ਅੱਛਾ -ਅੱਛਾ, ਬਾਰਿਸ਼- ਬਾਰਿਸ਼ ਆਉਣ ਵਾਲੀ ਹੋਣੀ
ਬਾਰਿਸ਼ ਤੇ ਨੀ ਹਜੇ ਕੋਈ ਚਾਂਸ ਹੈਗੇ, ਬਸ ਵੈਸੇ ਈ ਨਾ ਨੇਰੀ ਵਰਗੀ ਹਵਾ ਚੱਲਦੀ ਵੇ ਬੜੀ
ਅੱਛਾ ਅੱਛਾ ਸਾਡੇ
ਹੈਲੋ। ਹੈਲੋ।
ਹਾਂਜੀ -ਹਾਂਜੀ।
ਆਵਾਜ਼ ਨਹੀ, ਆ ਰਹੀ ਸੀ ਪਹਿਲੇ
ਅੱਛਾ-ਅੱਛਾ ਉਹ ਥੋੜੀ ਰੇਂਜ ਚ ਘੱਟ ਆਉਂਦੀ ਹੁੰਦੀ!
ਹਮ।
ਹੋਰ ਘਰ ਠੀਕ ਹੈ ਸਾਰੇ।
ਹਾਂਜੀ ਹਾਂਜੀ ਸਭ ਵਧੀਆ ਤੁਹਾਡੇ ਘਰ ਸਭ ਠੀਕ ਨੇ।
ਹੋਰ ਹੋਰ ਸਭ ਵਧੀਆ ਸਭ ਵਧੀਆ।
ਤੁਸੀਂ ਖਾ ਲਈ ਰੋਟੀ।
ਹੋਰ- ਹੋਰ ਖਾ ਕੇ ਉੱਪਰ ਹੀ ਆਈ ਸੀਗੀ, ਬਸ ਸੈਰ ਕਰਨ ਮਾੜੀ ਜੀ
ਅੱਛਾ- ਅੱਛਾ ਤੁਹਾਡੇ ਕਿਹੋ ਜਿਹਾ ਮੌਸਮ ਮੌਸਮ ਕਿਸ ਤਰ੍ਹਾਂ ਦਾ,
ਮੌਸਮ ਠੀਕ ਆ ਸਾਡੇ ਤਾਰੇ ਨਿਕਲੇ ਹੋਏ ਆ। ਓਦਾਂ ਥੋੜ੍ਹ ਥੋ੍ਹੀ ਹਵਾ ਚੱਲ ਰਹੀ।
ਤੁਹਾਡੇ ਵੱਲ ਨੀ ਹੈਗਾ ਤੁਹਾਡੇ ਵੱਲ ਨੀ ਹੈਗਾ ਬਾਰਿਸ਼ ਵਾਲਾ ਮੌਸਮ।
ਨਹੀਂ ਬਾਰਿਸ਼ ਵਾਲਾ ਤਾਂ ਨਹੀਂ ਹੈਗਾ ਕੱਲ ਸੀ ਤਾਂ ਕੱਲ ਤਾਂ ਆਉਂਦੀ ਵੀ ਸੀ ਇਸ ਟਾਈਮ ਬਾਰਿਸ਼ ਅੱਜ ਨਹੀਂੀ ਹੈਗੀ ਇੰਨੀ ਅਸ ਠੀਕ ਆ ਮੌਸਮ ਨੋਰਮਲ ਹੀ ਆ।
ਹਮ ਸਾਡੇ ਵੈਸੇ ਸਾਰਾ ਦਿਨ ਤੇ ਸਹੀ ਨਿਕਲ ਗਿਆ ਹੁਣ ਆ ਕੇ ਨਾ। ਬੜਾ ਹਨੇਰੀ ਤੂਫਾਨ ਆਇ ਸਗੋਂ ਲਾਈਟ ਵੀ ਬੰਦ ਹੋ ਗਈ
ਅੱਛਾ ਅੱਛਾ ਲਾਈਟ ਪੂਰੇ ਮਹੱਲੇ ਦੀ ਗਈ ਹੋਈ।
ਪੂਰੇ ਹਾਂਜੀ ਪੂਰੇ ਮਹੱਲੇ ਦੀ ਗਈ ਦੀ ਬਸ ਇਹੀ ਨਾ ਵੀ ਰਾ ਪੂਰੀ ਰਾਤ ਜ ਲਾਈ। ਨਾ ਆਈ ਹਨੇਰੀ ਝੱਖੜ ਕਰਕੇ
ਹ।
ਤੇ ਇਨਵਰਟਰ ਵੀ ਕੀ ਕਰਨਗੇ ਉਹ ਵੀ ਫੇਰ ਚਾਰ ਪੰਜ ਘੰਟੇ ਚੱਲ ਕੇ ਉਹ ਵੀ ਖਤਮ ਹੋ ਜਾਂਦੇ ਆ
ਹਾਂਜੀ ਹਾਂਜੀ ਉਹ ਤਾਂ ਹੈ। ਨਾਲੇ ਇਨਵੇਟਰ ਚ ਪਾਣੀ ਪਾ ਕੇ ਚੱਲਦਾ ਨੀ ਫਿਰ ਇਨਵੇਟਰ ਪਾਣੀ ਰੱਗ ਨੀ ਰੱਖਿਆ ਤੁਸੀਂ। ਹ
ਨਹੀਂ ਨਹੀਂ ਪਾਣੀ ਵੀ ਪਾਇਆ ਦਾ ਇਹ ਫੇਰ ਵੀ
ਜਦੋਂ ਲਾਈਟ ਜ਼ਿਆਦਾ ਦੇਰ ਜਾਏ ਤਾਂ ਫੇਿਰ ਤੁਹਾਨੂੰ ਪਤਾ ਦੋ ਤਿੰਨ ਪੱਖੇ ਚੱਲਣੇ ਆ ਆਪਣੇ ਤੇ ਫੇਿਰ ਉਹਦੇ ਕਰਕੇ। ਹਾਂ ਇਨਵਰਟਰ ਦੀ ਕਪੈਸਿਟੀ ਤੇ ਉਨੀ ਕੁ ਹੁੰਦੀ ਹੈ ਨਾ।
ਹਾਂਜੀ ਹਾਂਜੀ ਉਹ ਫਿਰ ਜ਼ਿਆਦਾ ਟਾਈਮ ਤਾਂ ਨਹੀਂ ਰਹਿ ਸਕਦਾ ਉਓਦਾਂ ਆ ਜਾਂਦੀ ਹੁੰਦੀ ਵੈਸੇ ਇੰਨਾ। ਤਾਂ ਨਹੀਂ ਜਾਂਦੀ ਅੱਜ ਕੱਲ ਲਾਈਟ ਬਾਕੀ ਕਹਿ ਨਹੀਂੀ ਸਕਦੇ।
ਹਾਂ ਉਹੀ ਨਾ ਉਹ ਤੇ ਮੌਸਮ ਤੇ ਡਿਪੈਂਡ ਕਰਦਾ ਨਾ ਮੌਸਮ ਅਗਰ ਜ਼ਿਆਦਾ ਹਨੇਰੀ ਚੱਕ ਖੜਵਾ ਲਾਏ ਤੇ ਫੇਿਰ ਹੁੰਦਾ ਨਾ ਵੀ ਸ਼ੋਰਟ ਸਰਕਿਟ ਹੋ ਹੁੰਦਾ ਡਰ ਹੁੰਦਾ
ਹਾਂਜੀ ਹਾਂਜੀ ਹਾਂਜੀ। ਹਾਂਜੀ ਉਹ ਤਾਂ ਹੈ ਉਓਦਾਂ ਅੱਜ ਕੱਲ੍ਹ ਜਿੱਦਾਂ ਪਹਿਲੇ ਪਹਿਲੇ ਬਹੁਤ ਲਾਈਟਾਂ ਜਾਂਦੀਆਂ ਸੀਗੀਆਂ ਅ ਮਤਲਬ ਦਸ ਦਸ ਘੰਟੇ ਅੱਜ ਕੱਲ ਤਾਂ ਹੁਣ ਜਿੱਦਾਂ ਦੋ ਘੰਟੇ ਤਿੰਨ ਘੰਟੇ ਜਾਂਦੀ ਹੈ ਇੰਨੀ
ਗੱਲ ਏ ਪਹਿਲੇ ਤੇ ਦੋ ਦੋ ਤਿੰਨ ਤਿੰਨ ਘੰਟੇ ਦਾ ਵਿੱਚ ਘੱਟ ਲੱਗਦਾ ਸੀ। ਇੰਨੇ ਤੋਂ ਇੰਨੇ ਫੇਰ ਇੰਨੇ ਤੋਂ ਇੰਨੇ।
ਹਾਂਜੀ ਉਦੋਂ ਬਹੁਤ ਪਰੇਸ਼ਾਨੀ ਸੀ ਹਮ ਉਦੋਂ ਬਹੁਤ ਪਰੇਸ਼ਾਨੀ ਆਉਂਦੀ ਸੀ। ਮਤਲਬ ਮਹੱਲੇ ਚ ਪਾਣੀ ਦੀਆਂ ਟੈਂਕੀਆਂ ਆਉਣੀਆਂ ਸਾਰਿਆਂ ਨੇ ਭਰਨੀਆਂ ਉਹ ਚੀਜ਼ ਪਹਿਲੇ ਹੁੰਦੀ ਸੀ ਹੁਣ ਤਾਂ ਹੁਣ ਤਾਂ ਬਹੁਤ ਥੋੜਾ ਘੱਟ ਗਿਆ ਆ
ਹਾਂ ਪਾਣੀ ਦਾ ਤਾਂ ਸਿਸਟਮ ਹੁਣ ਵੈਸੇ ਵੀ ਉਹ ਸਮਰਸੀਬਲ ਜਿਹੜੇ ਪੰਪ ਲੱਗ ਗਏ ਨੇ ਨਾ ਉਹਦੇ ਨਾਲ ਥੋੜਾ ਘੱਟ ਕੀ ਕਦਾਏ
ਹਾਂਜੀ ਹਾਂਜੀ ਹੁਣ ਸਾਰਿਆਂ ਨੇ ਤੂੰ ਵੀ ਲਵਾਏ ਹੋਏ ਜ਼ਿਆਦਾਤਰ।
ਹਾਂ ਸਹੀ ਗੱਲ ਹੈ। ਹੋਰ ਘਰ ਸਭ ਠੀਕ ਨੇ ਮੰਮੀ ਪਾਪਾ ਭੈਣ ਭਰਾ ਸਭ।
ਹਾਂਜੀ ਹਾਂਜੀ ਸਾਰੇ ਵਧੀਆ ਪਾਪਾ ਵੀ ਬਾਹਰ ਗਏ ਹੋਏ ਸੀ ਤੇ ਥੋੜਾ ਜਿਹਾ ਦੋਸਤ-ਦੋਸਤ ਨਾ ਹੁਨ ਆਏ ਆ।
ਅੱਛਾ-ਅੱਛਾ
ਹਾਂਜੀ-ਹਾਂਜੀ ਫਿਰ ਰੋਟੀ ਰੂਟੀ
ਹੋਰ-ਹੋਰ ਤੁਹਾਡਾ ਜੋਬ ਦਾ ਕੰਮ ਠੀਕ ਚੱਲਦਾ ਪਿਆ। ਜੋਬ ਤੇ ਜਾਂਦੇ ਓ।
ਹਾਂਜੀ ਓਦਾਂ ਪਹਿਲੇ ਜਾਂਦੀ ਸੀਗੀ ਜੋਬ ਤੇ ਹੁਣ ਤਾਂ ਥੋੜਾ ਮੈਂ ਓਫ ਕੀਤਾ ਹੋਇਆ ਵਾ। ਤਾਂ ਫਿਰ ਹੁਣ ਨੈਕਸਟ ਟਾਈਮ ਸ਼ੁਰੂ ਕਰੂਗੀ ਫੇਰ ਕੋਈ ਵਧੀਆ ਮਿਲ ਗੀ ਤਾਂ ਹਾਂਜੀ-ਹਾਂਜੀ ਉਧਰ ਏਦਾਂ ਸੀ। ਆਹ ਉਹ ਵੀ ਮੇਰੇ ਨਾਲ ਕੰਟੀਨਿਊ ਹੋਈ ਸਲੂਨ ਦਾ ਹੁਣ ਥੋੜਾ ਘੱਟ ਗਿਆ ਨਾ ਸੀਜਨ ਥੋੜਾ ਮਤਲਬ ਗਰਮੀ ਕਰਕੇ ਘੱਟ ਜਾਂਦਾ ਆ। ਓਦਾਂ ਤਾਂ ਓਦਾਂ ਹਾਂਜੀ-ਹਾਂਜੀ ਬਿਲਕੁਲ ਬਿਲਕੁਲ ਹਾਂਜੀ। ਹਾਂਜੀ-ਹਾਂਜੀ ਓਦਾਂ ਵਿੱਚ ਕੋਈ ਕਹਿ ਦਿੰਦਾ ਕਿਸੇ ਨੇ ਜਰ ਘੁੰਮਣ ਜਾਣਾ ਕੋਈ ਨੇਲਸ ਐਕਸਟਸ਼ਨ ਕਹਿ ਦਿੰਦਾ ਆ ਉਹ ਕਰਵਾਣੇ ਉਹ ਕਰ ਦਿੰਦੀ ਆ ਫੇਸ਼ਅਲ ਫੁਸ਼ਅਲ ਵੈਕਸਿੰਗ ਵੁਕਸਿੰਗ ਜਿੱਦਾਂ ਉਹ ਚੀਜ਼ ਤਾਂ ਹਜੇ ਚੱਲਦਾ ਮਾੜਾ ਮੋਟਾ ਬਾਕੀ ਤਾਂ ਮੇਕਅਪ ਮੁਕਅਪ ਘੱਟੇ ਹੀ ਆ।
ਹਾਂਜੀ ਤੁਸੀਂ ਵੀ ਆ ਜਇਓ ਕਰ ਦੋਗੀ ਤੁਹਾਡੇ ਵੀ
ਹਾਂ ਕੋਈ ਗੱਲ ਨਹੀਂ।
ਤੁਸੀਂ ਉਦਾਂ ਕਦੀ ਕਰਾਇਆ ਨਹੀਂ ਇਲੈਕਸ
ਹਾਂ ਤੁਸੀਂ ਅਪ ਮਤਲਬ ਫੇਸ ਦੀ ਜਿਹੜੀ ਮਤਲਬ ਸਫ਼ਾਈ ਵਾਸਤੇ ਕੁਛ ਦੱਸ ਦੋ ਅਗਰ ਘਰ ਦੀ ਕੋਈ ਟਿਪ ਸੋਣ ਅਸੀਂ ਉਹ ਕਰ ਸਕਦੇ ਹਾਂ।
ਕੋਈ ਘਰੇਲੂ ਟਿਪਸ ਦੱਸੋ ਨਾ ਜਿਵੇਂ ਇਹ ਜਿਆਦਾ ਕੈਮੀਕਲ ਵਾਲੇ ਹਾਰਮ ਫੁੱਲ ਜਿਹੜੇ ਹੁੰਦੇ ਨਾ ਪ੍ਰੋਡਕਟ ਉਹ ਨਹੀਂ ਕੋਈ ਘਰ ਦੇ ਹੋਣ ਉਹ ਦੱਸੋ ਨੁਕਤੇ
ਘਰ ਦੇ ਨੁਸਖੇ ਤਾਂ ਏਦਾਂ ਹੀ ਆ ਤੁਸੀਂ ਵੇਸਨ ਲਗਾ ਲਓ ਮੁਲਤਾਨੀ ਮਿੱਟੀ ਲੱਗਾ ਲਓ ਉਹ 'ਚ ਮਤਲਬ ਨਾਰੀਅਲ ਦਾ ਤੇਲ ਐਡ ਕਰਕੇ ਵਿਟਾਮਿਨ ਈ ਦੀ ਗੋਲੀ ਹੁੰਦੀ ਨਾ ਗ੍ਰੀਨ ਕਲਰ ਦੀ
ਅੱਛਾ-ਅੱਛਾ ਮੁਲਤਾਨੀ ਮਿੱਟੀ ਵਿੱਚ ਕਹਿੰਦੇ ਪਏ ਓ ਨਾਰੀਅਲ ਤੇਲ
ਹਾਂਜੀ-ਹਾਂਜੀ ਮੁਲਤਾਨੀ ਮਿੱਟੀ 'ਚ ਥੋੜਾ ਜਿਹਾ ਮਤਲਬ ਨਿੰਬੂ ਪਾ ਸਕਦੇ ਹੋ ਤੁਸੀਂ ਸ਼ਹਿਦ ਪਾ ਸਕ ਸਕਦੇ ਹਾਂ ਹਨੀ ਵਾਲਾ ਉਹਨੂੰ ਘੋਲ ਕੇ ਅਪ ਆਪਣੇ ਫੇਸ ਤੇ ਲਗਾ ਲਓ ਯਾ ਦਹੀਂ ਦਾ ਫੇਸ਼ੀਅਲ ਕਰ ਸਕਦੇ ਹਾਂ।
ਅੱਛਾ-ਅੱਛਾ-ਅੱਛਾ ਤੇ ਕੱਲੀ ਦਹੀਂ ਦਾ ਕੱਲੀ ਦਹੀਂ ਦਾ ਫੇਸ਼ੀਅਲ ਕਰ ਸਕਦੇ ਹਾਂ। ਜਿਵੇਂ ਮੈਂ ਹੁਣ ਆਪਣੀ ਮੈਨੂੰ ਸਪੈਕਸ ਲੱਗੀ ਹੋਈ ਹੈ ਨਾ ਤੇ ਮੇਰੇ ਨਾ ਨੋਸ ਤੇ ਥੋੜੇ ਜਿਹੇ ਸਪੈਕਸ ਦਾ ਨਿਸ਼ਾਨ ਏ ਮਤਲਬ ਇਹਨੂੰ ਥੋੜਾ ਜਿ ਮਤਲਬ ਹਟਾਣਾ ਹੋਏ ਤੇ ਕੀ ਕਰਨਾ ਚਾਹੀਦਾ।
ਉਹ ਨਿੰਬੂ ਹੁੰਦਾ ਨਾ ਨਿੰਬੂ ਦੇ ਉੱਪਰ ਚੀਨੀ ਪਾ ਕੇ ਜਾਂ ਚੀਨੀ ਪਾ ਲਉ ਜਾਂ ਕੌਫੀ ਪਾ ਲਉ ਉਹਦੇ ਨਾਲ ਵੀ ਬਹੁਤ ਮਤਲਬ ਮਿਲੂਗਾ ਬੈਨੀਫਿਟ
ਮਤਲਬ ਉਹਦੇ ਨਾਲ ਨਿੰਬੂ ਦੇ ਜਿਵੇਂ ਦੋ ਪੀਸ ਲੈ ਕੇ ਕੋਈ ਕੋਫੀ ਜਾਂ ਫਿਰ ਤੁਸੀਂ ਚੀਨੀ ਬੋਲਿਆ ਉਹਦੇ ਨਾਲ ਮਸਾਜ ਕਰਨੀ ਉਹਨੇ ਹਿੱਸੇ ਦੀ
ਨਿੰਬੂ ਤੇ ਮਤਲਬ ਕੋਫ ਫੀ ਤੇ ਨਿੰਬੂ -ਨਿੰਬੂ ਤੇ ਕੌਫੀ ਆ ਫਿਰ ਚੀਨੀ ਪਾ ਕੇ ਨਾ ਬਸ ਏਦਾਂ ਮਸਾਜ ਕੱਲ ਨੀ ਨਿੰਬੂ ਨੂੰ ਹਲਕਾ-ਹਲਕਾ-ਹਲਕਾ- ਹਲਕਾ ਰਗੜਨਾ ਜਿਆਦਾ ਜੋਰ ਕੇ ਨਹੀਂ ਫਿਰ ਨਿਸ਼ਾਨ ਪੈਂ ਦਾ ਡਰ
ਅੱਛਾ-ਅੱਛਾ ਮਤਲਬ ਓਨੇ ਹਿੱਸੇ ਵਿੱਚ ਹੀ
ਹਾਂਜੀ-ਹਾਂਜੀ ਉਨੇ ਪੂਰੇ ਫੇਸ ਤੇ ਵੀ ਲਗਾ ਸਕਦੇ ਆ ਏਦਾਂ ਦੀ ਗੱਲ ਨਹੀਂ। ਬਾਕੀ ਜੇ ਤੁਸੀਂ ਜ਼ਿਆਦਾਤਰ ਉੱਥੇ ਕਰਨਾ ਫੇਿਰ ਉੱਥੇ ਵੀ ਕਰ ਸਕਦੇ ਆ।
ਠੀਕ ਆ। ਹੋਰ ਹੋਰ ਵੀ ਕੋਈ ਇੰਜ ਦੀ ਕੋਈ ਹੋਣ ਟਿਪਸ ਦੱਸ ਸਾਨੂੰ ਦੱਸੋ ਆਪਣੇ ਪੈਰਾਂ ਨੂੰ ਸਾਫ਼ ਕਰਨ ਵਾਸਤੇ ਜਿਵੇਂ ਪੈਡੀ ਕਿਓਰ ਮੈਨੀ ਕਿਓਰ ਕਰਨ ਵਾਸਤੇ
ਜੀ ਹਾਂਜੀ ਪੈਰਾਂ ਨੂੰ ਸਾਫ਼ ਕਰਨ ਲਈ ਤੁਸੀਂ ਏਦਾਂ ਕਰ ਸਕਦੇ ਹ ਬ। ਚਲੋ ਮਸ਼ੀਨ ਤਾਂ ਨਹੀਂ ਹੁੰਦੀ ਹਰ ਕਿਸੇ ਕੋਲ ਜਿੱਦਾਂ ਟੱਪ ਹੁੰਦਾ ਨਾ ਟਪ ਚ। ਅ ਪਾਣੀ ਰੱਖ ਕੇ ਥੋੜ੍ਹਾ ਜਿਹਾ ਨੋਰਮਲ ਜਿਹਾ ਮਤਲਬ ਜਿਨੂੰ ਤੁਸੀਂ ਸਹਿ ਸਕਦੇ ਆ ਮਤਲਬ ਕੋਸਾ ਜਿਹਾ ਪਾਣੀ ਕਰਕੇ ਉਹ ਚਚ ਥੋੜ੍ਹਾ ਸ਼ੈਂਪੂ ਐਡ ਕਰ ਲੈਣਾ। ਸ਼ੈਂਪੂ ਐਡ ਕਰਕੇ ਕਿਥੋੜ੍ਹੀ ਜਿਹੀ ਬਲੀਚ ਐਡ ਕਰ ਲੈਣੀ ਹਾਂ ਪਊਡਰ ਜਿੱਦਾਂ ਅੱਧਾ ਚਮਚ। ਤੇ ਉਹ ਤੋਂ ਬਾਅਦ ਸ਼ੈਂਪੂ ਕੋਈ ਵੀ ਲੈ ਲਉ ਜਿਹੜਾ ਤੁਹਾਡੇ ਕੋਲ ਹੈਗਾ ਕੋਈ ਵੀ। ਝੱਗ ਹੀ ਬਣਾਉਣੀ ਹੁੰਦੀ ਉਹਦੀ ਕੋਈ ਇੰਨੀ ਉਹ ਨਹੀਂ ਹੁੰਦੀ।
ਠੀਕ ਹੈ।
ਤੇ ਜਿਹੜੇ ਪੈਰਾਂ ਦੇ ਨਹ ਹੁੰਦੇ ਆ ਨਾ ਉਥੇ ਤੁਸੀਂ ਕੋਈ ਵੀ ਕੋਲਡ ਡਕ ਕਰੀਮ ਲਗਾ ਲੋ ਜਿਹੜੇ ਪੈਰਾਂ ਦੇ ਨੇੇਲਜ਼ ਹੁੰਦੇ ਆ ਉਹ ਸਾਈਡਾਂ ਤੇ ਤੁਸੀਂ ਕੋਈ ਵੀ ਕਰੀਮ ਲਗਾ ਲੋ ਕੋਲਡ ਕਰੀਮ ਉਹ ਲਗਾ ਕੇ ਤੁਸੀਂ ਪੈਰ ਦਸ ਪੰਦਰਾਂ ਮਿੰਟ ਏਦਾਂ ਪਾਣੀ ਚ ਰੱਖ ਲੈਣੇ। ਤੇ ਬਾਅਦ ਚੋਂ ਉਹ ਕਰੀਮ ਨੂੰ ਮਤਲਬ। ਔਰ ਮੱਲਣਾ ਆ ਨੈਲਸ ਤੇ ਨਾ।
ਠੀਕ ਹੈ
ਕਰੀਮ ਥੋੜ੍ਹੀ ਜ਼ਿਆਦਾ ਜਿਆਦਾ ਲਗਾ ਲੈਣੀ ਆ ਇਏਦ ਮਤਲਬ ਮਤਲਬ ਪੱਥਰ ਜਿਹੇ ਬਣ ਜਾਣ ਉਹ ਕਰੀਮ ਦੇ ਉੱਪਰ-ਉੱਪਰ ਦੇਖਿਆ ਇਹ ਕਰੀਮ ਕੀ ਲੱਗੀ ਹੋਈ ਆ ਪੈਰ ਡਿਪ ਕਰਕੇ। ਕੇ ਰੱਖਣੇ ਦਸ ਪੰਦਰਾਂ ਮਿੰਟ ਬਾਅਦ ਚੋਂ ਤੁਸੀਂ ਫਿਰ ਉਹ ਕੀ ਕਰੀਮ ਨੂੰ ਨਾ ਮਲਣਾ ਆ ਦਸ ਪੰਦਰਾਂ ਮਿੰਟ ਪੈਰ ਕੱਢ ਕੇ ਬਾਹਰ।
ਅੱਛਾ ਬਾਹਰ ਅੱਛਾ ਪੈਰਾਂ ਨੂੰ ਬ ਲ ਬਈ ਰੱਖ ਕੇ ਪਾਣੀ ਵਿੱਚ ਏਦਾਂ ਹੀ ਬੈਠ ਫਰਾਣਾ ਤੇ ਪੰਦਰਾਂ ਮਿੰਟ ਬਾਅਦ ਕ ਪੈਰ ਬਾਹਰ ਕੱਢ ਕੇ ਫੇਰ ਉਹ ਕੋਲਡ ਕਰੀਮ ਨਾਲ ਮਸ। ਮਸਾਜ ਕਰਨੀ ਹੈ ਨੇਲਸ ਦੀ।
ਪਰਰੀ ਮਸਾਜ ਕਰਨੀ ਆ ਪੈਰਾ ਤੇ ਨਹੀਂੀ ਕਰਨੀ
ਠੀਕ ਹੈ
ਨੇਲਸ ਦੇ ਉੱਪਰ ਫਿਰ ਨੇਲਸ ਦੀ ਜਿਹੜੀ ਗੰਦਗੀ ਹੋ ਗਈ ਨਾ ਉਹ ਸਾਰੀ ਨਿਕਲ ਜਾਣੀ ਬਾਹਰ।
ਠੀਕ ਹੈ। ਠੀਕ ਹੈ। ਹਾਂ ਕਈ ਵਾਰੀ ਹੁੰਦਾ ਨਾ ਨੇਲਸ ਦੇ ਕਿਨਾਰੇ-ਕਿਨਾਰੇ ਜਿਹੜੇ ਹੁੰਦੇ ਆ। ਪੈਰਾਂ ਦੇ ਥੋੜੇ ਬਲੈਕ ਬਲੈਕ ਹੋ ਜਾਂਦੇ ਆ
ਹਾਂਜੀ-ਹਾਂਜੀ ਕਿਊਟੀਕਲਸ ਹੁੰਦੇ ਉਹ ਫੇਰ ਖ਼ਤਮ ਹੋ ਜਾਂਦੇ ਉਸ ਚੀਜ਼ ਨੂੰ ਓਦਾ। ਸਪੈਸ਼ਲ ਕਰੀਮ ਆਉਂਦੀ ਆ ਉਹਦੀ ਕਿਊਟੀਕਲ ਦੀ ਪਰ ਜਿੱਦਾਂ ਹੁਣ ਹਰ ਕਿਸੇ ਕੋਲ ਨਹੀਂ ਹੁੰਦੀ ਫਿਰਰ ਉਸ ਚ ਕੋਲਡ ਕਰੀਮ ਲਗਾ ਸਕਦੇ
ਹਾਂਜੀ ਹਾਂਜੀ ਇਹ ਤੇ ਚਲੋ ਤੁਹਾਡਾ ਮਤਲਬ ਤੁਸੀਂ ਕਰ ਕੀਤਾ ਹੈ ਪਾਰਲਰ ਦਾ ਕੋਰਸ ਤੇ ਤੁਹਾਨੂੰ ਜ਼ਿਆਦਾ ਨੌਲੇਜ ਹ ਸਾਨੂੰ ਤੇ ਇਸ ਚੀਜ਼ ਦੀ ਹੈ ਨੀ ਇੰਨੀ।
ਹਾਂਜੀ-ਹਾਂਜੀ ਉਹ ਵੀ ਸਾਨੂੰ ਮੈਮ ਨੇ ਵੀ ਦੱਸਿਆ ਹੋਇਆ ਕਹਿੰਦੇ ਥਹਾੜੇ ਘਰ ਦੇ ਵੀ ਨੁਸਖੇ ਦੱਸਣੇ।
ਸਾਨੂੰ ਪਤਾ ਤੇ ਲੱਗਿਆ ਨਾ।
ਹਾਂਜੀ। ਹਾਂਜੀ। ਇਹ ਕਰਕੇ ਦੇਖਿਓ ਜ਼ਰੂਰ ਥੋੜਾ ਪੈਰਾਂ ਦੀ ਸਫ਼ਾਈ ਹੋ ਜਾਂਦੀ ਹਰ ਕਿਸੇ ਕੋਲ ਬਾਰ-ਬਾਰ ਜਾਣ ਨੀ ਹੁੰਦਾ ਸੀ। ਲੋਂ ਜਾ ਤੈਨੂੰ ਪਤਾ ਹੀ। ਹਾਂਜੀ ਹਾਂਜੀ ਹਾਂਜੀ ਬਿਲਕੁਲ ਓਦਾਂ ਵੀ ਅੱਜ ਕੱਲ੍ਹ ਵੈਸੇ ਵੀ ਬਹੁਤ ਸਲੂਨਾ ਵਾਲਿਆਂ ਨੇ ਹੱਥ ਚੁੱਕੀ ਹੋਈ ਆ। ਤੁਹਾਡੀ ਕੋਲ ਕਰਾਣਾ ਜੀ ਪੰਜ ਸੌ ਦੇ ਦੋ ਹਜ਼ਾਰ ਕਰ ਦੇ ਦੋ। ਇਹੀ ਤੁਸੀਂ ਹਾਂਜੀ। ਹਾਂਜੀ। ਹਾਂਜੀ। ਚ ਅਦਰ ਕੰਮ ਕੁਛ ਵੀ ਨਾ। ਕੰਮ ਸੇਮ ਹੀ ਹੁੰਦਾ ਹਰ ਜਗ੍ਹਾ ਕਰੀਮਾਂ ਕਰੂਮਾਂ ਉਹੀ ਹੁੰਦੀਆਂ ਬਸ ਇਹ ਆ ਕਿ ਥੋੜਾ ਵਧੀਆ ਪ੍ਰੋੈਸ਼ਨ ਬਿਲ ਬਣਾ ਕੇ ਉਹ ਆਪਣਾ ਜ਼ਿਆਦਾ ਪੈਸੇ ਕਮਾ ਲੈਂਦੇ।
ਉਹੀ ਨਾ ਬਸ ਇਹੀ ਤੇ ਗੱਲ ਕੋਈ ਚੀਜ਼ ਚੱਲਣ ਦੀ ਗੱਲ ਏਨਾ।
ਹਾਂਜੀ-ਹਾਂਜੀ, ਉਹ ਤਾਂ ਹੈ।
ਹਾਂ, ਚਲੋ ਫੇਸ ਵਾਲੀ ਟਿਪਸ ਤੇ ਕਰਕੇ ਦੇਖਾਂਗੀ ਮੈਂ ਤੁਹਾਡੀਆਂ ਜਿਹੜੀ ਫੇਸ ਵਾਲੀਆਂ ਨਾ ਜਿਆਦਾ ਤੇ ਮੈਂ ਨੋਜ਼ ਦੀ ਕਰਾਂਗੀ। ਕਿਉਂਕਿ ਮੈਂ ਸਪੈਕਸ ਲਗਾਉਦੀ ਹਾਂ, ਮੇਰੇ ਥੋੜੇ ਨੱਕ ਤੇ ਨਾ ਨਿਸ਼ਾਨ ਹੋਏ ਦਿਆ।
ਹਾਂਜੀ, ਉਹਦੇ ਨਾਲ ਤੁਹਾਡੇ ਬਲੈਕੇਟ ਵੀ ਹਟਿਆ ਨੇ ਜਿਹੜੇ ਬਲੈਕਟ ਹੁੰਦੇ ਆ ਓਦਾਂ ਵੀ ਨਿਸ਼ਾਨ ਵੀ ਹਟੇਯਾਂ।
ਅੱਛਾ, ਮਤਲਬ ਕੌਫੀ ਵੀ ਤੇ ਚੀਨੀ ਵੀ ਦੋਨੋ ਨਿੰਬੂ ਦੇ ਉੱਪਰ ਲਗਾ ਲੈਣੇ ਆ।
ਨਹੀਂ ਦੋਨਾਂ ਚੋਂ ਇੱਕ ਚੀਜ਼ ਲਗਾ ਲੋ ਜ਼ਰੂਰੀ ਨੀ ਦੋਨੋਂ ਹੀ ਲਗਾਉਣੀ, ਜੇ ਚੀਨੀ ਹੈਗੀ ਚੀਨੀ ਲਗਾ ਲੋ ਕੌਫੀ ਹੈਗੀ ਕਾਫੀ ਲਗਾ ਲਓ ਵੈਸੇ ਦੋਨਾਂ ਨਾਲ ਥੋੜਾ-ਥੋੜਾ ਫਰਕ ਪੈ ਪੈਜੂਗਾ ਤੁਹਾਡੇ।
ਠੀਕ ਹੈ-ਠੀਕ ਹੈ।
ਹਾਂਜੀ।
ਚਲੋ, ਤੁਸੀਂ ਸਾਨੂੰ ਇਨਾ ਨੌਲੇਜ ਦਿੱਤੀ ਹੈ ਉਹਦੇ ਲਈ ਬਹੁਤ ਧੰਨਵਾਦ ਤੁਹਾਡਾ। ਹੋਰ ਵੀ ਕੋਈ ਹਾਂ, ਕੋਈ ਹਾਂ, ਕੋਈ ਨੀ ਤੁਹਾਡੇ ਨਾਲ ਗੱਲ ਤੇ ਹੁੰਦੀ ਇਧਰ ਹੀ ਰਹਣੀ ਹੈ ਫੇਰ ਮੈਂ ਤੁਹਾਡੇ ਕੋਲ ਆਪਣੇ ਹੇਅਰਸ ਦੇ ਬਾਰੇ ਵੀ ਪੁੱਛਾਂਗੀ। ਕੀ ਬਾਲਾਂ ਵਾਸਤੇ ਕੀ ਕਰੀਏ?
ਜ਼ਰੂਰ-ਜ਼ਰੂਰ, ਦੱਸੂਗੀ ਮੈਂ ਕੋਈ ਨੀ ਸਾਰੀਆਂ ਨੂੰ ਦੱਸੂਗੀ।
ਵਾਲਾਂ ਲਈ ਵੀ ਪੁੱਛਾਂਗੇ ਤੁਹਾਡੇ ਕੋਲ।
ਹਾਂਜੀ-ਹਾਂਜੀ, ਬਾਕੀ ਅੱਜ-ਕੱਲ ਤਾਂ ਤੁਹਾਨੂੰ ਪਤਾ ਤਾਂ ਹਾਇਡਰਾ ਫੇਸ਼ੀਅਲ ਮਸ਼ੀਨਾਂ-ਮਸ਼ੂਨਾ ਵਾਲੇ ਫੇਸੀਅਲ ਚੱਲ ਗਏ ਉਹ